ਹੈਲੋ ਸਤਿ ਸ਼੍ਰੀ ਅਕਾਲ, ਕਿੱਦਾਂ?
ਵਧੀਆ,
ਕਰੀਏ ਸਟਾਰਟ
ਹਾਂਜੀ ਕਰੋ,
ਕੰਮ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਇਹ ਸਾਡੇ ਜੀਵਨ ਨੂੰ ਰੋਸ਼ਨ ਕਰਦੀ ਹੈ। ਸਾਨੂੰ ਚੰਗੇ ਮਾੜੇ ਦੀ ਪਹਿਚਾਣ ਸਿਖਾਉਂਦੀ ਹੈ, ਅਤੇ ਅਨਪੜ ਦੇ ਹਨੇਰੇ ਨੂੰ ਦੂਰ ਕਰਕੇ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਦਾ ਹ ਰਾਹ ਪੱਧਰ ਕਰਦੀ ਹੈ। ਮਨੁੱਖੀ ਜੀਵਨ ਵਿੱਚ ਵਿੱਦਿਆ ਦੀ ਬਹੁਤ ਵੱਡੀ ਮਹੱਤਾ ਹੈ, ਵਿੱਦਿਆ ਤੋਂ ਬਿਨਾਂ ਮਨੁੱਖ ਦਾ ਜੀਵਨ ਪਸ਼ੂ ਦੇ ਸਮਾਨ ਮੰਨਿਆ ਜਾਂਦਾ ਹੈ, ਪੜ੍ਹਾਈ ਸਿਰਫ਼ ਕਿਤਾਬੀ ਗਿਆਨ ਹਾਸਿਲ ਕਰਨਾ ਹੀ ਨਹੀਂ ਸਗੋ ਚੰਗੇ ਸੰਸਕਾਰ ਅਤੇ ਮਨੁੱਖੀ ਗੁਣ ਸਿੱਖਣਾ ਵੀ ਹੈ ਹੁਣ ਤੁਸੀਂ ਸ਼ੁਰੂ ਕਰੋ। ਥੜੀ ਮੌਜੂਦ ਹੋਣ ਲੱਗੇ।
ਸਿੱਖਿਆ ਉਹਨੂੰ ਹਾਂਜੀ। ਜੀਵਨ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਸਿੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ।
ਸਿੱਖਿਆ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀ ਹੈ, ਹੁਣ ਤੁਸੀਂ ਸਟਾਰਟ ਕਰੋ।
ਗਿਆਨ ਦਾ ਭੰਡਾਰ ਪੜ੍ਹਾਈ ਸਾਨੂੰ ਇਸ ਵਿਸ਼ਾਲ ਦੁਨੀਆਂ ਨੂੰ ਸਮਝ ਦੀ ਸ਼ਕਤੀ ਦਿੰਦੀ ਹੈ ਇਹ ਸਾਨੂੰ ਆਪਣੇ ਦੇਸ਼ ਇਤਿਹਾਸ ਵਿਗਿਆਨ ਸਮਾਜਿਕ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਪੜ੍ਹੇ ਲਿਖੇ ਵਿਅਕਤੀ। ਕਿਸੇ ਵੀ ਸਥਿਤੀ ਵਿੱਚ ਸਹੀ ਫੈਸਲਾ ਲੈਣ ਦੇ ਯੋਗ ਹੁੰਦਾ ਹੈ, ਹੁਣ ਤੁਸੀਂ ਸ਼ੁਰੂ ਕਰੋ।
ਹੁਣ ਤੁਸੀਂ ਸ਼ੁਰੂ ਕਰੋ।
ਇੱਕ ਮਿੰਟ ਤੁਸੀਂ ਸ਼ੁਰੂ ਕਰੋ ਮੈਂ ਆਈ ਇੱਕ ਮਿੰਟ
ਅਸਲ ਪੜ੍ਹਾਈ ਉਹੀ ਹੈ, ਜੋ ਵਿਅਕਤੀ ਦੇ ਕਿਰਦਾਰ ਨੂੰ ਉੱਚਾ ਚੁੱਕੇ ਇਹ ਸਾਨੂੰ ਅਨੁਸ਼ਾਸਨ ਸਭ ਦਲਾਦ ਅਤੇ ਦੂਜਿਆਂ ਦਾ ਆਦਰ ਕਰਨਾ ਸਿਖਾਉਂਦੀ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਬਹੁਤ ਫਾਇਦਾ ਹੈ ਇਸ ਬਾਰੇ ਤੁਸੀ ਤੁਸੀ ਹੋਰ ਵੀ ਜਾਣਕਾਰੀ ਪੜ੍ਹ ਸਕਦੇ ਹੋ ਅਜੋਕੇ ਸਮੇਂ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰਨਾ ਬੇਜ਼ਗਰੀ ਸਮੱਸਿਆ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਇਹ ਸਾਨੂੰ ਰੁਜ਼ਗਾਰ ਦੇ ਰਿ ਤੇ ਜਿਸਦੇ ਨਾਲ ਅਸੀਂ ਆਤਮ ਨਿਰਭਰ ਬਣ ਸਕਦੇ ਹਾਂ ਹੁਣ ਤੁਸੀਂ ਸ਼ੁਰੂ ਕਰੋ।
ਸਿੱਖਿਆ ਮਨੁੱਖ ਨੂੰ ਗਿਆਨ ਪ੍ਰਦਾਨ ਕਰਦੀ ਹੈ ਅਤੇ ਉਸਦੇ ਜੀਵਨ ਸਹੀ ਦਿਸ਼ਾ ਦਿੰਦੀ ਹੈ। ਇਹ ਪੜ੍ਹਾਈ ਲਿਖੀ ਮਨੁੱਖ
ਸੋਨਾ ਵੀ ਆਏਗਾ।
ਦਾਸ ਪਰਿਵਾਰ ਦਾ ਨ ਸਗੋਂ ਸਮਾਜ ਅਤੇ ਦੇ ਵੀ ਹੈ ਇਸ ਲਈ ਕਿਹਾ ਜਾਂਦਾ ਹੈ ਸਿੱਖ ਸਿੱਖਿਆ ਮਨੁੱਖ ਦੀ ਮੁਤਾਜਕੀ ਆਖ ਅੱਖ ਹੈ ਤੀਜੀ ਅੱਖ ਹੈ। ਹੁਣ ਤੁਸੀਂ ਸਟਾਰਟ ਕਰੋ।
ਸਿੱਖਿਆ ਸਮਾਜ ਵਿੱਚ ਫੈਲੀਆਂ ਕਈ ਬੁਰਾਈਆਂ 'ਚ ਜਿਵੇਂ ਕਿ ਜਾਤ ਪਾਤ ਅੰਧ ਵਿਸ਼ਵਾਸ ਅਤੇ ਭੇਦਭਾਵ ਦੂਰ ਕਰਨ ਵਿੱਚ ਮਦਦ ਕਰਦੀ ਹੈ ਇਹ ਸਮਾਜ ਵਿੱਚ ਬਰਾਬਰੀ ਅਤੇ ਭਾਈਚਾਰ ਸਾਜ ਨੂੰ ਵਧਾਉਂਦੀ ਹੈ ਹੁਣ ਤੁਸੀਂ ਸ਼ੁਰੂ ਕਰੋ।
ਸਿੱਖਿਆ ਦਾ ਅਰਥ ਹੈ ਕੇਵਲ ਕਿਤਾਬ ਗਿਆਨ ਪ੍ਰਾਪਤ ਕਰਨਾ ਨਹੀਂ ਸਗਰਾ ਮਨੁੱਖ ਦੇ ਸ ਸਰਕਾਰ ਮਾਨਸਿਕ ਨੈਤਿਕ ਅਤੇ ਸਮਾਜਿਕ ਵਿਕਾਸ ਨਾਲ ਹਾਂ ਸਿੱਖਿਆ ਮਨੁੱਖ ਨੂੰ ਚੰਗੇ ਅਤੇ ਸਦੇ ਵਿੱਚ ਫਰਕ ਕਰ ਕਰਨਾ ਸਿਖਾਉਂਦੀ ਹੈ। ਇਹ ਮਨੁੱਖ ਨੂੰ ਵਿਅਕਤੀਗਤ ਦਾ ਸਹਿਪੁਰਖ ਕਾਸ ਕਰਦੀ ਹੈ ਹੁਣ ਤੁਸੀਂ ਸਟਾਰਟ ਕਰੋ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੜ੍ਹਾਈ ਮਨੁੱਖ ਦਾ ਸਭ ਤੋਂ ਵਧੀਆ ਤੇ ਕੀਮਤੀ ਗਿਆਨ ਹੈ ਇਹ ਜੀਵਨ ਦੇ ਹਰ ਪੜ੍ਹਅ ਸਾਡਾ ਮਾਰਗ ਦਰਸ਼ਨ ਕਰਦੀ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਇਸ ਚਾਹ ਹੁਣ ਤੁਸੀਂ ਕਰੋ।
ਸਿੱਖਿਆ ਮਨੁੱਖ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਅੱਜ ਕੱਲ੍ਹ ਦੇ ਮੁਕਾਬਲੇ ਭਰੇ ਯੁੱਗ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ ਸਿੱਖਿਆ ਤੋਂ ਬਿਨਾਂ ਚੰਗੀ ਨੌਕਰੀ ਪ੍ਰਾਪਤ ਕਰਨਾ ਮੁਸ਼ਕਿਲ ਹੈ। ਹੁਣ ਤੁਸੀ ਸਟਾਰਟ ਕਰੋ। ਹੂੰ
ਸਿੱਖਿਆ ਕਿਸੇ ਵਿਅਕਤੀ ਦਾ ਇੱਕ ਮਹੱਤਵਪੂਰਨ ਹੈ ਜੋ ਕਿਸੇ ਦੀ ਵਿਅਕਤੀ ਦੇ ਵਿੱਚ ਨਵੇ ਹੁਰਨ ਪੈਦਾ ਕਰਦੀ ਏ। ਅਸੀਂ ਕਿਸੇ ਵਿਸ਼ੇ ਤੇ ਸੋਚਦੇ ਸਮੱਸਿਆ ਨੂੰ ਹਰ ਅਤੇ ਦੂਜੇ ਨਾਲ ਮਿਲ ਕੇ ਕੰਮ ਕਰਨਾ ਸਿਖਾਉਂਦੇ ਆ ਹੁਣ ਤੁਸੀਂ ਸ਼ੁਰੂ ਕਰੋ।
ਵਿਅਕਤੀ ਦੇ ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ ਸਿੱਖਿਆ ਮਨੁੱਖ ਨੂੰ ਵਿਅਕਤੀ ਦੀ ਨਿਰਪਤਾ ਕਰਦੀ ਹੈ ਇਸ ਲਈ ਮਨੁੱਖ ਅਨੁਸ਼ਾਸਨ ਆਤਮ ਵਿਸ਼ਵਾਸ ਇਮਾਨਦਾਰੀ ਅਤੇ ਜਿੰਮੇ ਭਾਵ ਅਹ ਭਾ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਦੀ ਹੈ ਸਿੱਖ ਨੂੰ ਮਨੁਖ ਨੂੰ ਸਮਾਜਿਕ ਜੀਵਨ ਜਿਉਣ ਦਾ ਯੋਗ ਪਾਨ ਪਤਾਉਂਦੀ ਹੈ। ਦੇਸ਼ ਦੇ ਵਿਕਾਸ ਵਿੱਚ ਸਿੱ ਸਿੱਖ ਸਿੱਖਿਆ ਦਾ ਯੋਗਦਾਨ ਕਿਸੇ ਵੀ ਦੇਸ਼ ਦੀ ਰੱਕੀਅਤ ਨਾਗਰਿਕ ਦੀ ਸਿੱਖਿਆ ਤੇ ਨਿਰਪੋ ਕਰਦੀ ਹੈ। ਪੜ੍ਹੇ ਲਿਖੇ ਨਾਗਰਿਕ ਦੇਸ਼ ਦੀ ਆਰਥਿਕ ਸਮਾਜਿਕ ਤੇ ਸਭਿਆਚਾਰ ਤਰੀਕੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਜਦੋਂ ਦੇਸ਼ ਦੇ ਸਾਰੇ ਨਾਗਰਿਕ ਸਿੱਖਿਆ ਪ੍ਰਾਪਤ ਕਰਦੇ ਹੈ ਤਾਂ ਦੇਸ਼ ਨਾਲ ਵਿਕਾਸ ਕਰਦੇ। ਸਕਦੇ ਹਾਂ, ਹੁਣ ਤੁਸੀਂ ਸਟਾਰਟ ਕਰੋ।
ਵਿਦਿਆ ਮਨੁੱਖ ਨੂੰ ਵਿ ਵਿਵੇਕਸ਼ੀਲ ਬਣਾਉਂਦੀ ਹੈ, ਜਿਵੇਂ ਕਿ ਮਹਾਤਮਾ ਬੁੱਧ ਕੇ ਕਿਹਾ ਹੈ ਕਿ ਜੀਵਨ ਵਿੱਚ ਜੇ ਸਹੀ ਮਾਈਨੇ ਵਿੱਚ ਵਿਦਿਆ ਪ੍ਰਾਪਤ ਹੋ ਜਾਵੇ ਤਾਂ ਜੀਵਨ ਸੁਖਦਾਏ ਸ਼ਾਂਤੀਪੂਰਨ ਅਤੇ ਸੰਤੁਲਿਤ ਬਣ ਜਾਂਦਾ ਹੈ ਪੜ੍ਹੇ ਲਿਖੇ ਇਨਸਾਨ ਆਪਣੇ ਅਧਿਕਾਰ ਅਤੇ ਫਰਜ਼ਤ ਦੋਵਾਂ ਪ੍ਰਤੀ ਜਾਗਰੂਕ ਹੁੰਦਾ ਹੈ। ਹੁਣ ਤੁਸੀਂ ਕਰੋ।
ਵਿਦਿਆਰਥੀਆਂ ਦਾ ਮੁੱਖ, ਫਰਜ਼ ਮੰਨ ਕੇ ਲੈ ਕੇ ਪੜ੍ਹਾਈ ਕਰਨੇ ਚਾਈਦੀ ਹੈ, ਉਹਨਾਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਏ ਅਤੇ ਆਪਣੇ ਅਧਿਆਪਕ ਤੇ ਸਤਕਾਰ ਕਰਨਾ ਚਾਹੀਦਾ। ਉਹਨਾਂ ਨੂੰ ਆਪਣੇ ਗਿਆਨ ਨੂੰ ਬਣਾਉਣ ਲਈ ਹਮੇਸ਼ਾ, ਏਹਸ਼ੀਲਤਾ ਰੱਖਣੀ ਚਾਹੀਦੀ ਹੈ। ਹੁਣ ਤੁਸੀਂ ਸਟਾਰਟ ਕਰੋ।
ਇੱਕ ਮਿੰਟ ਤੁਸੀਂ ਸ਼ੁਰੂ ਕਰਨਾ।
ਅੰਤ ਵਿੱਚ ਅਸੀਂ ਕਹਿ ਸਕਦੇ ਆ, ਸਿੱਖਿਆ ਮਨੁੱਖ ਦੇ ਜੀਵਨ ਦੀ ਸਭ ਤੋਂ ਕੀਮਤ ਦੌਲਤ ਹੈ। ਸਿੱਖਿਆ ਤੋਂ ਬਿਨਾਂ ਮਨੁੱਖ ਦੇ ਸਮਾਜ ਦਾ ਵਿਕਾਸ ਸੰਭਵ ਨੀ ਏ, ਇਸ ਲਈ ਮੁਹ, ਹਰ ਮਨੁੱਖ ਨੂੰ ਸਿੱਖਿਆ ਪ੍ਰਾਪਤ ਕਰਨੀ ਚਾਈਦੀ ਹੈ ਅਤੇ ਦੂਜਿਆਂ ਦੀ ਨੂੰ ਵੀ ਸਿੱਖਿਆ ਲਈ ਪ੍ਰੇਰਿਤ ਕਰਨਾ ਚਾਹੀਦਾ, ਕੁੱਕੀ ਸਫਲ ਹੀ ਕਰਜ ਹੈ, ਤੁਸੀਂ ਹੁਣ ਕਰੋ ਸਟਾਰਟ।
ਵਿੱਦਿਆ ਦਾ ਨਿਰੰਤਰ ਅਭਿਆਸ ਬਣਿਆ ਰਹਿਣਾ ਹੀ ਜ਼ਰੂਰੀ ਹੈ। ਹੇਤੂ ਪ੍ਰਦੇਸ਼ ਚ ਏਹ ਕਿਹਾ ਜਾਂਦਾ ਹੈ ਕਿ ਅਣਬਾਈਸੀ ਵਿਸ਼ ਵਿਦਿਆ ਲੱਲਥਾਤ, ਬਿਨਾਂ ਅਭਿਆਸ ਤੋਂ ਵਿਦਿਆਨ ਜ਼ੇਰ ਦੇ ਸਮਾਨ ਹੋ ਜਾਂਦੀ ਹੁੰਦੀ, ਮੈਨੂੰ ਪੂਰਨ ਬਣਾਉਣੀ ਲਈ ਵੇਦਾਂ ਚ ਆਤਮ ਗਿਆਨ ਤੇ ਵੈਦਿਕ ਗਿਆਨ, ਦੋਵੇਂ ਵਿਦਿਆਵਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਚਨੱਕੇਯਾ ਕਹਿੰਦੇ ਹਨ ਕਿ ਵੀ ਵਿੱਦਆ ਤੋਂ ਬਿਨਾਂ ਜੀਵਨ ਫਿਜ਼ੂਲ ਹੈ। ਜਿਸ ਵਿੱਦਿਆ ਨਾਲ ਪ੍ਰੰਤ ਪ੍ਰਾਪਤ ਹੋਵੇ, ਉਹ ਜੀਵਨ ਵਿੱਦਿਆ ਕਹੀ ਜਾ ਹੁੰਦੀ ਹੈ। ਹੁਣ ਤੁਸੀਂ ਸ਼ੁਰੂ ਕਰੋ।
ਸਿੱਖਿਆ ਦਾ ਅਰਥ ਕੇਵਲ ਕਿਤਾਬ ਗਿਆਨ ਪ੍ਰਾਪਤ ਨਈ ਕਰਨਾ। ਜ ਅਹ ਸਗਰੋਂ ਮਨੁ ਅਤੇ ਸਰਕਾਰ ਮਾਨਸਿਕ, ਨੈਤਿਕ ਅਤੇ ਸਮਾਜਿਕ ਵਿਕਾਸ ਨਾਲ ਹੈ। ਸਿੱਖਿਆ ਮਨੁੱਖ ਨੂੰ ਚੰਗੀ ਅਤੇ ਮਦਦ ਇੱਚ ਫ਼ਰਕ ਕਰਨਾ ਸਿਖਾਉਂਦੀ ਹਾ। ਹਰ ਮਨੁੱਖ ਨੂੰ ਵਿਅਕਤੀਗਤ ਦਾ ਸਵਰਪੁੱਖ ਵਿਕਾਸ ਕਰਦੀ ਹੈ। ਹੁਣ ਤੁਸੀਂ ਸਟਾਰਟ ਕਰੋ।
ਅੰਤ ਵਿੱਚ ਪੜ੍ਹਾਈ ਮਨੁੱਖ ਸਭ ਤੋਂ ਵਧੀਆ ਤੇ ਵਫ਼ਾਦਾਰ ਦ ਸੀ, ਕਿ ਅਜਿਹਾ ਤੰਨ ਹੈ ਜਿਸਨੂੰ ਕੋਈ, ਚੋਰ-ਚੋਰ ਨਹੀਂ ਕਹਿ ਕਰ ਸਕਦਾ, ਇਸ ਲਈ ਹਰ ਮਨੁੱਖ ਖਾਸ ਕਰਕੇ ਬੱਚਿਆਂ ਅਤੇ ਨੌਜਵਾਨ ਨ ਹੀ, ਵਿੱਦਿਆ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਤੋਂ ਜੋ ਆਪਣੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਹੁਣ ਤੁਸੀਂ ਸ਼ੁਰੂ ਕਰੋ।
ਵਿਦਿਆਥ ਨੂੰ ਅਮ ਵੀ ਜ਼ਰੂਰੀ ਹੈ। ਨਾਲ ਹਰ ਹਰਮ ਕੰਮ। ਕਰਦੇ ਹਨ, ਹੁਣ ਤੁਸੀਂ ਸਟਾਰਟ ਕਰੋ।
ਹਾਂ। ਸਿੱਖਿਆ ਸਭ ਤੋਂ ਮਹੱਤਵਪੂਰਨ ਸੀਖਿਆ ਸਭ ਤੋਂ ਪੈ ਮੁਜ, ਇੱਕ ਮਹਾਨ ਭੂਮਿਕਾ ਨਿਭਾਉਂਦੀ ਹੈ। ਏਕ ਵਿਅਕਤੀ ਦੇ ਨਾਲ-ਨਾਲ ਏਕ ਦੇਸ਼ ਦੇ ਵਿਕਾਸ ਵਿੱਚ ਭੂਮਿਕਾ ਹੋਣ ਇੱਕ ਦਿਨ ਇਹ ਦੀਆਂ ਨਵੀਆਂ ਪੀੜੀਆਂ ਦੀ ਭਵਿੱਖ ਦੀ ਚਮਕ ਲਈ, ਇੱਕ ਮਹੱਤਵਪੂਰ ਪੂਰਨ ਕਾਰਨ ਬਣ ਗਿਆ ਹੈ। ਕੋਈ ਵੀ ਸਮਾਜ ਸਰਕਾਰ ਦੁਆਰਾ ਸਾਰਿਆਂ ਲਈ ਸਿੱਖਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਕਰੋ।
ਮੇਰਾ ਕੰਪਲੀਟ ਹੋ ਗਿਆ।
ਓਕੇ।
ਠੀਕ ਏ। ਹੂੰ।